ਹੈਲੋ ਓ ਵੀਰ ਜੀ ਈ ਸ਼ਸ਼ਰੀ ਕਾਲ
ਸ਼ਸ਼ਰੀ ਕਾਲ ਵੀਰ ਜੀ ਈ ਹਾਂਜੀ ਈ ਹਾਂਜੀ ਈ ਠੀਕ ਠਾਕ ਆ ਤੁਸੀਂ ਦਸੋ ਵੀਰ ਜੀ ਈ
ਵਧੀਆ ਕੀ ਕਰ ਰਹੇ ਸੀ ਈ
ਬਸ ਕੁਛ ਨੀ ਰੋ ਐ ਜੀ ਰੋਟੀ ਰੂਟੀ ਖਾਈ ਸੀ ਤੇ ਬਸ ਚੱਕਰ ਲਾ ਰਿਹਾ ਸੀ ਹਜੇ ਏ
ਅੱਛਾ ਆ ਅੱਛਾ ਆ
ਹਾਂਜੀ ਈ ਤੁਸੀਂ ਕੀ ਕਰ ਰਹੇ ਓ
ਮੈਂ ਬਸ ਅੰਬ ਖਾ ਰਿਹਾ ਅਜੇ ਏ
ਅੱਛਾ ਆ ਅੱਛਾ ਆ
ਐ ਮ ਹੋਰ ਪੜ੍ਹਾਈ ਪੜੁਈ ਠੀਕ ਚੱਲ ਰਈ
ਹਾਂਜੀ ਈ ਹਾਂਜੀ ਈ ਠੀਕ ਚੱਲ ਰਹੀ ਐ ਪੜ੍ਹਾਈ ਈ
ਹੋਰ ਘਾਰ ਚ ਸਭ ਠੀਕ ਮਾਂ ਪਿਓ
ਹਾਂਜੀ ਈ ਹਾਂਜੀ ਈ ਸਭ ਠੀਕ ਤੁਸੀਂ ਦੱਸੋ ਤੁਹਾਡੇ ਘਰ ਚ ਸਭ ਠੀਕ ਈ
ਹਾਂਜੀ ਈ
ਹੋਰ ਤੁਹਾਡੀ ਈ ਪੜ੍ਹਾਈ ਕਿਵੇਂ ਚੱਲ ਰਹੀ ਐ
ਠੀਕ ਹੀ ਚੱਲ ਰਹੀ ਐ ਬਸ ਐ
ਹਾਂਜੀ ਈ ਹਾਂਜੀ ਈ
ਕਿਉਂਕਿ ਅੱਜ ਕੱਲ੍ਹ ਪੜ੍ਹਾਈ ਦੀ ਜ਼ਿਆਦਾ ਕੋਈ ਵੈਲਿਊ ਤਾਂ ਐ ਨਹੀਂ ਸਕਿਲਸ ਦੀ ਵੈਲਊ ਐ
ਹਾਂਜੀ ਈ ਐ ਤਾਂ ਗੱਲ ਹੈਗੀ ਐ ਪਾਜੀ ਈ
ਹੂੰ
ਤਾਨੂੰ ਦੱਸਾਂ ਭਾਜੀ ਮੈਂ ਵੀ ਪੜ੍ਹਾਈ ਮਤਲਬ ਜ਼ਬਰਦਸਤੀ ਕੀਤੀ ਐ ਮੇਰਾ ਮਨ ਨੀ ਹੈਗਾ ਸੀ ਪੜ੍ਹਨ ਦਾ ਬਿਲਕੁਲ ਵੀ
ਤੇ ਮਲਬ ਤੁਹਾਡਾ ਕੋਈ ਪੈਸ਼ਨ ਨਹੀਂ ਸੀ ਜਿਵੇਂ ਕੋਈ ਕ੍ਰਿਕਟਰ ਫੁੱਟਬੋਲਰ ਕੋਈ ਐਵੇਂ ਹੁੰ ਨਾਂ ਨਈ ਹਰ ਬੰਦੇ ਦਾ ਇੱਕ ਪੈਸ਼ਨ ਤਾਂ ਹੁੰਦਾ ਈ ਐ ਵੇਖੋ ਓ
ਹਾਂਜੀ ਈ ਹਾਂਜੀ ਈ ਮੈਂ ਉਹੀ ਦੱਸ ਆ ਨਾ ਤੁਹਾਨੂੰ ਮੇਰਾ ਪੜ੍ਹਨ ਦੇ ਨਾ ਇੰਟਰਸਟ ਈ ਨੀ ਹੈਗਾ ਸੀ ਕਿਉਂਕਿ ਨਾ ਮੇਰਾ ਕ੍ਰਿਕਟ ਚ ਜ਼ਿਆਦਾ ਇੰਟਰਸਟ ਹੈਗਾ ਸੀ ਮਲਬ ਇੱਕ ਮੇਰਾ ਪੈਸ਼ਨ ਸੀ ਕਿ ਮੈਂ ਕ੍ਰਿਕੇਟਰ ਬਣਾ, ਸ਼ੁਰੂਆਤ ਤੋਂ ਹੀ ਨਾ। ਜਿਵੇਂ ਬੱਚਾ ਹੁੰਦੈ ਨਾ ਚਾਰ-ਪੰਜ ਸਾਲ ਦਾ, ਓਹਦਾ ਇੱਕ ਇੰਟਰੱਸਟ ਜਿਹਾ ਪੈ ਜਾਂਦਾ ਕਿ ਨਈ ਮੈਂ ਤਾਂ ਐਹ ਬਣਨਾ ਵੱਡਾ ਹੋ ਕੇ ਤੇ ਮੇਰਾ ਕਿਰਕੇਟ ਕ੍ਰਿਕੇਟਰ ਬਣਨ ਦਾ ਇੰਟਰਸਟ ਸੀ ਪਰ ਓਈ ਗੱਲ ਹੈ ਨਾ, ਫੈਮਲੀ ਪ੍ਰੈਸ਼ਰ ਤੇ ਫੈਮਲੀ ਨੇ ਮਨਾ ਕਰਤਾ।
ਅੱਛਾ। ਮੇਰੇ ਨਾਲ ਵੀ ਐਹੀ ਹੋਇਆ ਸੀ। ਹਰ ਮੁੰਡੇ ਦਾ ਪਹਿਲਾ ਸਪਨਾ ਕ੍ਰਿਕੇਟਰ ਹੀ ਹੁੰਦੈ ਇੰਡੀਆ ਚ।
ਹਾਂਜੀ-ਹਾਂਜੀ-ਹਾਂਜੀ।
ਮੇਰੇ ਨਾਲ ਵੀ ਐਈ ਹੋਇਆ ਸੀ। ਪਹਿਲੇ ਮੈਂ ਛੋਟਾ ਸੀ, ਮੈਂ ਆਪਣੇ ਪਾਪਾ ਨੂੰ, ਮੰਮੀ ਨੂੰ ਕਿਹਾ ਕਿ ਮੈਨੂੰ ਨਾ ਅਕੈਡਮੀ ਜੁਆਇਨ ਕਰਾ ਦੋ, ਤੇ ਮੰਮੀ ਕਹਿੰਦੀ ਕੁਛ ਨੀ ਰੱਖਿਆ ਐਸ ਤੋਂ ਵਦੀਆ ਪੜ੍ਹਾਈ ਕਰ, ਵੱਡੇ ਹੋ ਕੇ ਜੋਬ ਕਰ ਫੇਰ ਹੁਣ ਸਮਝ ਆ ਰਿਹਾ, ਮੈਂ ਉਸ ਟਾਈਮ ਤੇ ਮੈਨੂੰ ਪਤਾ ਨਹੀਂ ਸੀ, ਕੁਛ ਅੱਠਵੀਂ ਚ ਵੀ ਕਿਹਾ ਸੀ ਮੈਂ। ਕਿ ਮੰਮੀ ਮੈਨੂੰ ਜਾਨ ਦੋ, ਅਕੈਡਮੀ ਜਾਨ ਦੋ, ਜਾਨ ਦੋ, ਤੇ ਭੇਜਿਆ ਹੀ ਨੀ ਬਸ।
ਹਾਂਜੀ-ਹਾਂਜੀ।
ਕਹਿੰਦੇ ਨੇ ਜੋਬ ਕਰ, ਰਿਸਕ ਵੀ ਨਹੀਂ ਚੱਕਣ ਦਿੰਦੇ ਅੱਜ-ਕੱਲ ਦੇ ਮਾਂ-ਪਿਓ ਤੇ।
ਹਾਂਜੀ-ਹਾਂਜੀ।
ਕਹਿੰਦੇੇ ਨੇ, ਸੇਫ ਜੋਬ ਕਰੋ, ਸੇਫ ਹੋ ਰਹੋ। ਸੇਫ ਓਪਸ਼ਨ ਹੈ ਸਭ ਤੋਂ ਜੋਬ ਮੈਨੂੰ ਕਿਸੇ ਦੇ ਅੰਡਰ ਕੰਮ ਕਰਨਾ ਵਦੀਆ ਨੀ ਲੱਗਦਾ, ਵੀਰੇ।
ਹਾ, ਐਹ ਤਾਂ ਗੱਲ ਹੈਗੀ।
ਨਾਲੇ ਓਪਸ਼ਨ ਕਹਿੰਦੇ ਨੇ ਸੇਫ ਓਪਸ਼ਨ ਏ ਤੇ ਸੇਫ ਓਪ -ਸ਼ਨ ਇੱਕ ਜ਼ਿੰਦਗੀ ਐ। ਇੱਕ ਜ਼ਿੰਦਗੀ 'ਚ ਵੀ ਕਿਸੇ ਦੇ ਅੰਡਰ ਕੰਮ ਕੀਤਾ, ਤੇ ਕੀ ਚਾਲੀ ਦੀ ਉਮਰ ਇਚ ਫੇਲ ਹੋਣ ਤੋਂ ਵਦੀਆ ਦੀਆ, ਤੇ ਵੀਹ ਚ ਰਿਗਰੈਟ ਕਰ ਲਓ, ਤੁਸੀਂ।
ਹਾਂਜੀ-ਹਾਂਜੀ, ਸਈ ਗੱਲ ਐ ਤੁਹਾਡੀ।
ਵੇਖੋ, ਜੇ ਤੁਸੀਂ ਨਈ ਕਰੋਗੇ, ਜੇ ਤੁਸੀਂ ਮਲਬ ਨੀ ਕਰੋਗੇ, ਫਿਰ ਤਾਂ ਤੁਸੀਂ ਮਤਲਬ ਪੂਰੇ ਹਾਰ ਈ ਗਏ। ਜੇ ਤੁਸੀਂ ਟਰਾਈ ਕਰੋਗੇ, ਦੋ ਓਪਸ਼ਨ ਹੋਨਗੇ ਪੰਜਾਹ-ਪੰਜਾਹ ਪ੍ਰਸੈਂਟ ਯਾ ਤੇ ਤੁਸੀਂ ਜਿੱਤੋਗੇ ਯਾ ਤੁਸੀਂ ਹਾਰੋਗੇ।
ਹਾਂਜੀ-ਹਾਂਜੀ।
ਓਹਦੇ ਚ ਤੇ ਤੁਸੀਂ ਪੂਰਾ ਈ ਹਾਰ ਗੇ ਨਾ, ਜੇ ਤੁਸੀਂ ਕੰਮ ਈ ਨਈ ਸਟਾਰਟ ਕੀਤਾ।
ਹਾਂਜੀ।
ਲੋਕ ਜਾਂਦੇ ਨੇ, ਤੁਹਾਨੂੰ ਆਜ ਹੀ ਕਰਨਾ ਪੈਨਾ, ਜੇ ਕਰਨਾ ਪੈਨਾ। ਇੱਕ ਜ਼ਿੰਦਗੀ ਐ, ਓਹਦੇ ਵਿੱਚ ਵੀ ਮਲਬ ਕਿਸੀ ਦੀ ਸੁਨ-ਸੁਨ ਕੇ ਕੱਡ ਦੇਈ ਦਾ, ਕੀ ਫੈਦਾ ਐਵੇ ਦੀ ਜਿੰਦਗੀ ਦਾ।
ਜੀ, ਐਹ ਤਾ ਗੱਲ ਐਹੀ ਏ।
ਬਸ, ਮੇਰੇ ਨਾਲ ਵੀ ਤਾਂ ਐਹੀ ਹੋਇਆ ਸੀ। ਭਾਜੀ, ਮੈਂ, ਮਤਲਬ, ਤੀਜੀ ਕੇ ਚੌਥੀ ਵਿੱਚ ਹੈਗਾ ਸੀ। ਮੈਨੂੰ ਕਿਰਕਟ ਦਾ ਬੜਾ ਇੰਟਰਸਟ ਸੀ, ਮਲਬ ਮੈਂ ਬਾਹਰ ਵੀ ਗਲੀ ਚ ਵੀ ਕਿਰਕੇਟ ਖੇਲਣਾ ਅਤੇ ਜੇਹੜਾ ਸਕੂਲ ਹੁੰਦਾ, ਓਹਦੇ ਵਿੱਚ ਵੀ ਜੇੜਾ ਪਲੇਗਰਾਊਂਡ ਜਾ ਹੁੰਦਾ ਸੀ ਨਾ, ਇੱਕ ਦੋ ਲੈਕਚਰ ਉਪ ਜਾਂਦੇ ਲੈਕਚਰ ਹੁੰਦੇ ਸੀ, ਓਹ ਜਿਹੜੇ ਖੇਲਣ ਦੇ ਤੇ ਓਹਦੇ ਵਿੱਚ ਵੀ ਮੈਂ ਕਿਰਕੇਟ ਖੇਲਨਾ ਮੇਰਾ ਬੜਾ ਸ਼ੌਕ ਹੈਗਾ ਸੀ, ਤੇ ਮੈਂ ਬਸ ਅਬ ਘਰਵਾਲੋਂ ਨੇ ਕਿਆ ਤੇ ਘਰਵਾਲੇ ਤੇ ਐਹ ਸੋਚਦੇ ਸੀ ਕਿ ਪੜ੍ਹਾਈ ਦੇ ਉੱਤੇ ਕੁਛ ਹੋਰ ਹੁੰਦਾ ਹੀ ਨਈ ਹੈਗਾ। ਐਹ ਖੇਲ-ਕੂਦ ਤੇ ਸਭ ਬੇਕਾਰ ਹੈਗੇ ਨੇ। ਜੋ ਹੈਗੀ ਏ ਪੜ੍ਹਾਈ ਹੈਗੀ ਏ ਪਰ ਘਰਵਾਲੇ ਨੇ ਨਾ, ਮਾਇਂਡ ਇਹ ਹੀ ਬਨਿਆ ਹੋਇਆ ਸੀ ਕਿ ਇਹ ਖੇਲ-ਕੂਦ ਕ੍ਰਿਕਟ ਵਗੈਰਾ ਕੁਛ ਨਹੀਂ ਹੁੰਦੇ, ਮਤਲਬ ਖੇਲ-ਕੂਦ ਚ ਕੁਛ ਨਹੀਂ ਪਿਆ, ਜੋ ਕਰਨੀ ਬਸ ਪੜ੍ਹਾਈ ਕਰੋ ਤੁਸੀਂ ਤੇ ਹੁਨ ਫਿਰ, ਬਾਅਦ ਚੋਂ ਪਤਾ ਲੱਗਿਆ ਕਿ ਪੜ੍ਹਾਈ ਜਿਹੜੇ ਪੜ੍ਹਾਈ ਕਰਦੇ ਨੇ ਉਹ ਤੁਸੀਂ ਵੇਖੋ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਕਮਾ ਲੈਂਦੇ ਨੇ ਜੋਬ ਕਰਦੇ ਪਏ ਨੇ, ਪੱਚੀ-ਤੀਹ ਹਜ਼ਾਰ, ਜ਼ਿਆਦਾ ਤੋਂ ਜ਼ਿਆਦਾ ਕਿਸੇ ਦੇ ਮਤਲਬ ਕਿਸੇ ਕੰਪਨੀ ਦੇ ਨੀਚੇ ਆ ਕਿਸੇ ਬੰਦੇ ਦੇ ਨੀਚੇ ਕੋਈ ਦੁਕਾਨ ਤੇ ਲੱਗਿਆ ਏ ਤੇ ਜੇਹੜਾ ਕ੍ਰਿਕੇਟਰ ਵੇਖੋ ਹੁਣ ਜਾਂ ਭਲੇ ਦਸਵੀਂ ਫੇਲ ਹੋਏ ਕ੍ਰਿਕੇਟਰ, ਪਰ ਅੱਜ ਦੇਖੋ ਕਿੰਨੇ ਕਮਾ ਰਹੇ ਕਰੋਡਾਂ ਚ ਕਮਾ ਰਹੇ ਏ ਇਕ-ਇਕ ਕ੍ਰਿਕਟਰ ਤੁਹਾਨੂੰ ਪਤਾ ਈ ਐ ਤੇ ਜਿਹੜਾ ਫੇਮ ਤੇ ਸੈਲੀਬ੍ਰਿਟੀ ਬਨ ਗਿਆ, ਉਹ ਵੱਖਰੀ ਗੱਲ ਏ
ਹਾਂਜੀ।
ਹੰ ਹੰ ਪਰ ਸਾਡੇ ਪੇਰੈਂਟਸ ਨੂੰ ਨਾ ਲੱਗਦਾ ਨਹੀਂ ਹੈਗਾ ਨਾ ਸਾਡੇ ਪੇਰੈਂਟਸ ਨੂੰ ਤਾਂ ਐ ਲੱਗਦਾ ਪਰ ਜੋ ਹੈਗਾ ਪੜ੍ਹਾਈ ਹੈਗੀ ਐ ਜੋ ਹੈਗਾ ਜੋਬ ਹੈਗੀ ਏ ਪੜ੍ਹਾਈ ਤੇ ਇਹ ਨਹੀਂ ਸੋਚਦੇ ਕਿ ਜੇ ਕ੍ਰਿਕੇਟਰ ਭਲੇ ਹੀ ਉਹ ਖੇਲ ਕੂਦ ਹੋਵੇ ਪਰ ਖੇਲ ਕੂਦ ਜਿੜ ਉੱਚੇ ਲੈਵਲ ਤੇ ਕਿੰਨੇ ਉੱਚੇ ਲੈਵਲ 'ਤੇ ਜਾ ਸਕਦਾ ਬੰਦਾ
ਹਾਂਜੀ।
ਨਾ ਉਹ ਨਹੀਂ ਸੋਚਦੇ, ਇਹ ਸੋਚਦੇ ਬਸ ਖੇਲ ਕੂਦ ਬੇਕਾਰ ਹੈ ਤੇ ਪੜ੍ਹਾਈ ਚੰਗੀ ਹੈ, ਏਹ ਇੰਡੀਅਨ ਪੇਰੈਂਟਸ ਦੀ ਸੋਚ ਹੈਗੀ ਸਾਡੀ
ਹਾਂ ਫੈਮਲੀ ਪ੍ਰੈਸ਼ਰ ਐ ਨੈਗੇਟਿਵਿਟੀ ਬੰਦੇ ਨੂੰ ਨਾ ਮਾਰ ਦਿੰਦੀ ਐ ਸਪੋਰਟ ਵੀ ਨੀ ਮਿਲਦਾ ਅੱਜ ਕੱਲ ਦੇ ਮੁੰਡਿਆਂ ਨੂੰ ਤੇ।
ਉਹੀਓ ਗੱਲ ਐ
ਹੂਂ। ਮਾਪੇ ਉਲਟਾ ਹੋਰ ਤਾਨੇ ਮਾਰਦੇ ਨੇ ਜੇ ਤੂੰ ਸਕਸੈਸਫੁਲ ਨਾ ਹੋਇਆ ਤੇ ਕੀ ਕਰੇਗਾ ਜੇ ਤੁਸੀਂ ਵੀਹ ਤੀਹ ਹਜ਼ਾਰ ਕਰਕੇ ਮਤਲਬ ਤੁਸੀਂ ਵੀਹ-ਤੀਹ ਹਜ਼ਾਰ ਕਮਾ ਰਹੇ ਔ ਅੱਜ ਦੇ ਜਮਾਨੇ ਚ, ਤੇ ਉਹ ਵੀ ਤੇ ਅਨਸੈਕਸਫੁਲ ਈ ਏ
ਹੂਂ ਸਹੀ ਗੱਲ ਐ ਮੈਂ ਕਿਹਾ ਭਾਜੀ ਲੋਕੀ ਪੈਹੇ ਦਾ ਵੀ ਕਹਿੰਦੇ ਨੇ ਕਹਿੰਦੇ ਨੇ ਪੇਰੈਂਟਸ ਜਿਹੜੇ ਕਹਿੰਦੇ ਨੇ, ਕਿ ਪੈਹੇ ਨਹੀਂ ਹੈਗੇ ਯਾ ਪੈਹੇ ਦੀ ਕਮੀ ਹੈਗੀ ਏ ਭਾਅ ਜੀ ਤੁਸੀਂ ਮਤਲਬ ਤੀਜੇ ਤੋਂ ਲੈ ਕੇ ਜਿਦੋਂ ਪਹਿਲੀ ਕਲਾਸ ਹੁੰਦੀ ਹੈ ਉਹਦੋਂ ਤੋਂ ਲੈ ਕੇ ਪਲੱਸ ਟੂ ਤੱਕ ਵੀ ਤਾਂ ਪੜ੍ਹਾਇਆ, ਪੋਸੇ ਤਾਂ ਖਰਚ ਬਿਨਾਂ ਪੈਸੇ ਦੇ ਤਾਂ ਪੜ੍ਹਾਈ ਵੀ ਨਹੀਂ ਹੁਂਦੀ, ਅੱਜ ਕੱਲ ਦੇ ਜਿਹੜੇ ਮਾਂ ਪਿਓ ਨੇ ਉਹ ਸਰਕਾਰੀ ਸਕੂਲ ਤਾਂ ਦੇਖੋ ਕੋਈ ਨਹੀਂ ਪੜ੍ਹਾਦਾ ਅੱਜ ਕੱਲ ਹਾਂ, ਏਹ ਸਾਰੇ ਪੜ੍ਹਾਂਦੇ ਨੇ ਪ੍ਰਾਈਵੇਟ ਵਦੀਆ ਸਕੂਲ 'ਚ ਜਿਹਦੇ 'ਚ ਮਤਲਬ ਵਦੀਆ ਫੈਸਿਲਿਟੀ ਹੋਵੇ ਸਾਰੀ ਬੱਸ ਲੈਨ ਆਏ ਘਰੋਂ ਤੇ ਲੈ ਜਾਵੇ ਟੀਚਰ ਵੀ ਵਦੀਆ ਹੋਨ ਪ੍ਰਾਈਵੇਟ ਸਕੂਲ 'ਚ ਪੜ੍ਹਾਉਦੇ ਕਹਿਣ ਦਾ ਮਤਲਬ
ਕਈਆਂ ਨੂੰ ਇਹ ਨੀ ਪਤਾ, ਕਿ ਪ੍ਰਾਈਵੇਟ ਸਕੂਲਾਂ ਤੋਂ ਵਦੀਆ ਹੁਨ ਸਰਕਾਰੀ ਸਕੂਲ ਹੋਏ ਜਾ ਰਹੇ ਨੇ ਉਹ ਵੀ
ਹਾਂਜੀ- ਹਾਂਜੀ। ਤੇ ਉਹੀ ਓਈ ਪ੍ਰਾਈਵੇਟ ਸਕੂਲ ਪੜ੍ਹਾਕੇ ਇਨਾ ਪੈਸਾ ਲਾਕੇ ਮੈਂ ਕਹਿ ਰਹਾ ਕਿੰਨੇ ਲੱਖ ਰੁਪਏ ਖਰਚ ਹੋ ਜਾਂਦੇ ਨੇ ਤੁਸੀਂ ਸ਼ੁਰੂਆਤ ਤੋਂ ਤੁਸੀਂ ਅਪਨਾ ਹੀ ਐਵਰੇਜ ਲਾ ਲਓ ਪੜ੍ਹਾਈ ਦਾ, ਸ਼ੁਰੂਆਤ ਤੋਂ ਲੈ ਕੇ
ਸਕੂਲ -ਸਕੂਲ ਵਿੱਚ ਐਨੇ ਨਹੀਂ ਹੋਨੀਏ ਚਲੋ ਮੰਨ ਲਓ ਜਿਹੜੀ ਇਹ ਵੱਡੀ-ਵੱਡੀ ਡਿਗਰੀਆਂ ਹੁੰਦੀਆਂ ਨੇ ਜਿਹੜੇ ਕੋਰਸ ਹੁੰਦੇ ਨੇ ਬੀਟੈਕ, ਐਮ ਬੀ ਬੀ ਐਸ ਏ ਕਰੋੜਾਂ ਲੱਗਦੇ ਨੇ ਐਮ ਬੀ ਬੀ ਐੱਸ ਤੁਹਾਨੂੰ ਪਤਾ ਈ ਏਨਾ ਲੱਖਾਂ ਕਰੋੜ ਲੱਗ ਜਾਂਦੇ ਨੇ, ਤੇ ਇਹ ਚੀਜ਼ ਤੁਸੀਂ ਕਿਸੇ ਹੂਂ, ਇਹ ਚੀਜ਼ ਤੁਸੀਂ ਕਿਸੇ ਬਿਜਨੇਸ ਇਚ ਪਾਉ ਤੁਹਾਡੇ ਪੈਸ਼ਨ ਵਿੱਚ ਪਾਉ ਤੁਸੀਂ ਕਿ ਜਿਹੜਾ ਵੀ ਤੁਹਾਡਾ ਡਰੀਮ ਏ
ਤੁਸੀਂ ਇੱਕ ਵਾਰੀ ਕ੍ਰਿਕਟ ਜੇੜਾ ਸਪਨਾ ਸੀ ਬੰਦੇ ਦਾ ਕਿਸੇ ਬੱਚੇ ਦਾ
ਹਰ ਬੰਦੇ ਦਾ ਕ੍ਰਿਕਟ ਤਾਂ ਨੀ ਹੁੰਦਾ, ਪਰ ਕਿੱਥੇ ਵੀ ਪਾਓ ਤੁਸੀਂ ਮਤਲਬ ਜਿੱਥੇ ਵੀ ਤੁਆਡਾ ਡਰੀਮ ਲੈ ਹਾਂ ਬੀ ਮੈਂ ਏ ਬਨਨਾ ਤੇ ਤੁਸੀਂ ਮਤਲਬ ਤੁਆਨੂੰ ਹੋਏਗਾ ਹਾਂ ਤੁਆਨੂੰ ਹੂੰ।
ਤੁਸੀਂ-ਤੁਸੀਂ ਮੇਰਾ ਇਗਜ਼ਾਮਪਲ ਤੁਸੀਂ ਮੇਰਾ ਇਗਜ਼ਾਮਪਲ ਲਾ ਲੋ। ਜਿਵੇਂ ਮੇਰੇ ਪੇਰੈਂਟਸ ਨੇ ਸ਼ੁਰੂਆਤ ਤੋਂ ਲੈ ਕੇ ਬਾਰ੍ਹਵੀਂ ਤੱਕ, ਜੇੜਾ ਬੀਕੌਮ ਵੀ ਕੀਤੀ ਮੈਂ ਤੋਂ ਬਾਅਦ ਤੇ ਐੱਮ ਬੀ ਏ ਵੀ ਕਰਦਾ ਪਿਆ ਜਿੰਨਾ ਪੈਸਾ ਲਾਏਆ ਏਹੀ ਕ੍ਰਿਕਟ ਤੇ ਲਾ ਦੋ ਤੇ ਕਿੰਨਾ ਕੁ ਬਨਦਾ। ਦਾਂ ਮਤਲਬ ਕ੍ਰਿਕਟਰ ਅੱਜ ਇਨਾ ਹੀ ਪੈਸਾ ਲੱਗਨਾ ਸੀ, ਕ੍ਰਿਕਟਰ ਸਗੋਂ ਥੋੜਾ ਜਾ ਕੰਮ ਵੀ ਲੱਗਨਾ ਸੀ, ਮੈਂ ਕੈ ਚਲੋ ਇੰਨਾ ਵੀ ਲੱਗਨਾ ਸੀ, ਅੱਜ ਓਨੂੰ ਕਾਮਯਾਬ ਤਾਂ ਹੁੰਦਾ ਬੰਦਾ।
ਹੂੰ।
ਭਾਵੇਂ ਡੋਮਸਟਿਕ ਲੈਵਲ ਤੇ ਖੇਲੇ, ਮੈਂ ਕੈਨਾ ਡੋਮਸਟਿਕ ਕੱਲਬ ਕਿ੍ਕਟ ਈ ਖੇਲਨ ਲਗ ਜਾਂਦਾ। ਤਾਂ ਵੀ ਬਥੇਰੇ ਬੰਦੇ ਕਮਾ ਲੈਂਦਾ ਐ, ਤੇ ਜੇ ਆਈ ਪੀ ਐੱਲ ਤੱਕ ਪੌਂਚ ਗਿਆ ਹੋਵੇ ਤਾਂ ਫਿਰ ਗੱਲ ਈ ਵੱਖਰੀ ਹੈਗੀ ਐ।
ਹਾਂਜੀ ਹੁਨ ਵੇਖੋ ਸੂਰਯਵੰਸ਼ੀ ਨੇ ਆਪਨਾ ਚੌਦਾਂ ਸਾਲ ਵਿੱਚ ਈ ਆਪਨਾ ਕਰੀਅਰ ਓ ਕਰਤਾ। ਚੌਦਾਂ ਸਾਲ ਵਿੱਚ ਬੰਨੇ ਹੱਲੇ ਆਪਨੀ ਦਸਵੀਂ ਕਰ ਜਾਂਦੇ ਨੇ, ਓਨੇ ਆਪਨੀ ਪੂਰੀ ਜ਼ਿੰਦਗੀ ਸੈੱਟ ਕਰਤੀ ਏ ਸਿਰਫ ਚੌਦਾਂ ਸਾਲ ਵਿੱਚ।
ਹਾਂ-ਹਾਂ ਸੋ ਓ ਓਦੇ ਮੈਂ ਪਿੱਛੇ ਸੁਣਨ ਚ ਆਏਆ ਸੀ ਓਨੂੰ ਦਸਵੀਂ ਦੇ ਪੇਪ ਇਗਜ਼ਾਮ ਵੀ ਹੈਗੇ ਸੀ ਓ ਦੇਨ ਈ ਨਈਂ ਗਿਆ। ਓ ਕੈਂਦਾ ਮੈਨੂੰ ਲੋੜ ਕੀ ਹੈਗੀ ਐ ਦੇਨ ਦੀ ਐਗਜ਼ਾਮ ਸਈ ਓ। ਗੱਲ ਹੈਗੀ ਓਦੀ ਓਂਦੀ ਲੋੜ ਓਨੂੰ ਲੋੜ ਕੀ ਹੈਗੀ। ਕਿ ਹੁਨ ਸੈਟ ਹੋ ਗਿਆ ਸਾਰਾ ਕਰੀਅਰ ਹੀ ਸੈਟ ਹੋ ਗਿਆ ਕਰੋੜਾਂ ਰੁਪੈਆ ਕਮਾ ਰੇਹਾ ਓਨੂੰ ਲੋੜ ਕੀ ਕੀ ਹੈਗੀ ਦੱਸ ਵੀ ਆਂਦੀ।
ਵੇਖੋ ਹਾਲੇ ਏ ਕ੍ਰਿਕਟਰ ਦਾ ਜੇੜਾ ਹੁੰਦਾ ਹਾਂਜੀ। ਕਰੀਅਰ ਤਾਂ ਹੁੰਦਾ ਵੀਹ ਸਾਲ ਦਾ ਵੀਹ ਸਾਲ ਵਿੱਚ ਹੁਨ ਵੇਖ ਲੋ ਕਿੰਨੇ ਕਮਾ ਲਿਆ। ਹਲੇੇ ਵੀਹ ਸਾਲ ਤੇ ਤਾਂ ਹੁੰਦਾ ਨਾ ਜਦ ਮਤਲਬ ਆਂਦਾ ਬੰਦਾ ਅਠਾਰਾਂ ਉੱਨੀ ਚ ਆਂਦੈ ਹੁਨ ਤਾਂ ਵੇਖੋ ਚੌਦਾਂ ਵਿੱਚ ਈ ਆ ਗਿਆ ਪੱਚੀ ਸਾਲ ਕੇ ਕਿਥੇ ਨੀ ਗਏ ਓ ਮੁੰਡੇ ਦੇ।
ਓ ਮੈਂ ਸੁਨੇਆ ਭਾਜੀ ਚਾਰ ਪੰਜ ਸਾਲ ਤੋਂ ਸ਼ੁਰੂ ਹੋ ਗਿਆ ਸੀ ਓ ਕ੍ਰਿਕਕੇਟ ਮਤਲਬ ਅਕੈਡਮੀ ਚ ਚਾਰ ਪੰਜ ਸਾਲ ਤੋਂ ਸ਼ੁਰੂ ਹੋ ਗਿਆ ਸੀ।
ਓਦੇ ਪਾਪਾ ਨੂੰ ਵੀ ਮਤਲਬ ਸਪਨਾ ਸੀਗੀ ਕਿ ਓ ਮੈਂ ਬਣਨਾ ਪੈਲਾਂ ਓਦੇ ਪਾਪਾ ਤਾਂ ਨਈਂ ਬਨ ਪਾਏ। ਓਨੇ ਆਪਨੇ ਮੁੰਡੇ ਨੂੰ ਬਨਾਤਾ ਹੁਨ ਵੇਖੋ ਓਦੇ ਪਿਓ ਨੇ ਨਾ ਚਾਰ ਸਾਲ ਵਿਚ ਟ੍ਰੇਨਿੰਗ ਸ਼ੁਰੂ ਕਰਾਤੀ ਸੀ ਓਨੂੰ ਅਕੈਡਮੀ ਪਾਤਾ ਸੀ ਚਾਰ ਸਾਲ ਵਿਚ ਚਾਰ ਸਾਲ ਵਿਚ ਚੱਲੇ ਓਥੇ ਹੁੰਦੇ ਆ ਅਸੀਂ ਕੇ ਜੀ ਨਰਸਰੀ ਚ ਹੁੰਨੇ ਆਂ।
ਹਾਂਜੀ-ਹਾਂਜੀ-ਹਾਂਜੀ ਓਈ ਤਾਂ ਚਾਰ ਸਾਲ ਦਾ ਬੰਦਾ ਹੁੰਦਾ ਈ ਕੀ ਐ ਬੱਚਾ ਕੁਛ ਵੀ ਨੀ ਹੁੰਦਾ। ਦਾ ਤੇ ਹੁਨ ਦੇਖੋ ਦਸ ਸਾਲ ਤੇ ਓ ਬਨ ਕੇ ਆ ਗਿਆ ਹੁਨ ਓਦੀ ਮੈਂ ਕੈ ਰਿਆ ਜੀ ਅਜੇ ਓਦੀ ਆਪਦੀ ਲਾਈਫ ਈ ਨਈਂ ਪੂਰੀ ਹੋਈ। ਤੇ ਓਦੀ ਪੂਰੀ ਲਾਈਫ ਸਵਰਗੀ ਓਦੀ ਸਾਥ ਪੁਸ਼ਤਾ ਵੀ ਬੈ ਕੇ ਆਰਾਮ ਨਾਲ ਖਾ ਜਾਨਗੀਆਂ।
ਐਵਰੇਜ ਜੇੜੀ ਹੁੰਦੀ ਐ ਨਾ ਐਵਰੇਜ ਦੀ ਡੈਥ ਰੇਟ ਓ ਵੀ ਮਤਲਬ ਹਰ ਬੰਦਾ ਸੱਠ ਪੰਜਾਹ ਸੱਠ ਸਾਲ ਤੇ ਜਿੰਦਾ ਈ ਐ ਓ ਵੀ ਮਤਲਬ ਤੀਹ ਚ ਜਾ ਕੇ ਹੋਏਗਾ ਓਦੀ
ਹਾਂ ਮੈਂ ਕੈ ਰਿਆ ਤੁਸੀਂ ਮੈਂ ਕੈ ਰਿਆ ਜੇ ਤੁਸੀਂ ਐਵਰੇਜ ਪੰਜਾਹ ਵੀ ਲਾ ਲੋ। ਘੱਟ ਤੋਂ ਘੱਟ ਮੈਂ ਦੱਸ ਰਿਆ ਪੰਜਾਬੀ ਤੇ ਪੰ ਪੰਜਾਹ ਵੀ ਲਾ ਲੋ ਤਾਂ ਪੱਚੀ-ਪੱਚੀ ਦਾ ਵੀ ਨਈਂ ਓ ਹਲੇ ਤਾਂ ਓ ਪੰਦਰਾਂ ਦਾ ਈ ਹੈਗਾ ਏ ਦਸ ਸਾਲ ਤੋਂ ਬਾਦ ਜੇ ਪੱਚੀ ਦਾ
ਹੂੰ ਵੈਸੇ ਵੀ ਓਨੂੰ ਵੇਖੋ ਚੌਦਾਂ ਫ ਚੌਦਾਂ ਸਾਲ ਓਨੇ ਇੰਨਾ ਫੇਮ ਕਮਾਤਾ ਓਦੇ ਭਰਾ ਵੀ ਛੋਟਾ ਭਰਾ ਵੀ ਹੁੰਦਾ ਖੇਡਦਾ ਪਿਆ ਓਨੇ ਵੀ ਸੈਂਚੁਰੀ ਮਾਰੀ ਓਦਾ ਵੀ ਕਿੰਨਾ ਨਾਮ ਹੋ ਗਿਆ ਓਦਾ ਵੱਡਾ ਭਰਾ ਵੀ ਕਿੰਨਾ ਓ ਏ ਹੁਨ ਵੇਖੋ ਨਾ
ਓਈ ਤਾਂ ਮੈਂ ਕੈ ਰਿਆ ਭਾਜੀ।
ਐਨੀ ਛੋਟੀ ਉਮਰ ਵਿਚ ਓ ਪਾਵਰ ਹੀਟਰ ਬਣ ਗਿਆ ਅਗਲੇ ਅਲੇ ਆਣ ਐਕਸਪੀਰੀਅੰਸ ਕੈਪਟਨ ਵੀ ਤੇ ਬੰਨੇ ਓ।
ਹਾਂਜੀ-ਹਾਂਜੀ ਜ਼ਰੂਰ ਬਣਿਆ ਗਾ ਭਾਅ ਜੀ ਜਦੋਂ ਅਜੇ ਤਾਂ ਉਨੇ ਪਤਾ ਨੀ ਕਿੰਨੇ ਸਾਲ ਪਏ ਨੇ। ਏਨੇ ਸਾਲ ਚ ਤੋਂ ਭਾਅਜੀ ਪਤਾ ਨੀ ਕਿੰਨੇ ਕ ਰਿਗੋਵ ਤੋੜ ਦੇਗਾ ਓ ਤੇ ਕੈਪਟਨ ਵੀ ਬਣ ਜਾਊਗਾ ਪਤਾ ਨੀ ਕੀ-ਕੀ ਬਣ ਜਾਊਗਾ।
ਹੂੰ।
ਮੈਂ ਕੈ ਰਿਆ ਘੱਟ ਤੋਂ ਘੱਟ ਛੱਤੀ ਸਾਲ ਸੈਂਤੀ ਅਠੱਤੀ ਸਾਲ ਤੱਕ ਤਾਂ ਖੇਲੇੇਗਾ ਮੇਰੇ ਸ਼ਿਸਾਬ ਨਾਲ।
ਔਨ ਦੀ ਵੈਲਿਊ ਐੰਨੀ ਵੱਧ ਗੀਐ ਕਿਤੇ ਓ ਇੱਕ ਸਾਲ ਵੀ ਆਈ ਪੀ ਲਈ ਡਰੋਪ ਨੀ ਹੋ ਸਕਦਾ ਹੁਣ।
ਹਾਂ ਐ ਤਾਂ ਗੱਲ ਹੈਗੀ। ਤੇ ਦੂਜੀ ਗੱਲ ਐ ਜੇ ਅਜੇ ਤਾਂ ਰਾਜਸਥਾਨ ਰੋਇਲ ਵਿੱਚ ਹੈਗਾ ਨਾ ਕੇ ਕੋਈ ਓ ਟੀ ਮਨੂੰ ਫਰੀ ਲੈਵੇ ਤਾਂ ਘੱਟ ਤੋਂ ਘੱਟ ਮੈਂ ਕੈਦਾ ਵੀਹ ਕਰੋੜ ਤਾਂ ਆਰਾਮ ਨਾਲ ਮਿਲ ਜਾਏਗਾ ਉਨੂੰ ਵੀਹ ਕਰੋੜ
ਵਿੱਚ ਤੁਸੀਂ ਸੁਣਿਆ ਈ ਹੋ ਨਾ ਮੁੰਬਈ ਇੰਡੀਅਨਸ ਦੀ ਟੇਡ ਮਤਲਬ ਚੱਲ ਰੀ ਸੀ। ਤੇ ਮੁੰਬਈ ਇੰਡੀਅਨਸ ਨੇ ਕਿਆ ਕੀ ਤੂੰ ਬਾਰਾ ਓਨੇ ਨਾ ਖਾਲੀ ਚੈੱਕ ਦਿੱਤਾ ਸੀ ਮੁੰਬਈ ਇੰਡੀਅਨਸ ਨੀਤਾ ਅੰਬਾਨੀ ਨੇ ਕੀ ਤੂੰ ਜਿੰਨੇ ਪੈੇਹੇ ਲੈਨੇ ਨੇ ਲੈਲਾ ਜਿਵੇਂ ਹੁੰਦੇ ਨੀ ਇੱਕ ਤਾਂ ਓਫੀਸ਼ਅਲੀ ਔਨਦੇ ਵਿੱਚ ਓਪਸ਼ਨ ਟਰੇਡ ਹੁੰਦੀ ਐ ਓਨੇ ਤਾਂ ਉਨੂੰ ਫਿਰਸਲੇ ਕਿਆ ਐ ਤੇ ਐ ਅਸੀਂ ਤੈਨੂੰ ਆਪਣੇ ਘਰ ਵਿਚ ਜੇੜਾ ਹੈਦੀ ਆ ਨਾ ਐਂਟੀਲੀਆ ਤੁਸੀਂ ਸੁਣਿਆ ਹੋਨਾ ਓ ਸੋਲਾਂ ਹਜ਼ਾਰ ਕਰੋੜ ਘਰ ਹੈਗਾ ਓਨਾ ਦਾ ਓਦੇ ਚ ਫਲੈਟ ਲੈਲਾ ਤੂੰ ਇੱਕ ਬਾਰਾਂ ਜਿੰਨੇ ਵੀ ਤੁਨ ਪੈਸੇ ਲੈਣੇ ਨੇ ਜਿੰਨੇ ਵੀ ਤੂੰ
ਹਾਂਜੀ ਮੈਂ ਵੀ ਵੇਖੀ ਸੀ ਭਾਜੀ ਐ ਮੈਂ ਵੀ ਸਟੋਰੀ ਓ ਮੈਂ ਨਿਊਜ਼ ਵੇਖੀ ਸੀ ਐ।
ਹੂੰ।
ਫੀਡ ਤੇ ਆਈ ਸੀ ਮੇਰੇ ਇੰਸਾਗ੍ਰਾਮ ਦੇ।
ਹੂੰ ਪਰ ਹੁਣ ਪਤਾ ਨੀ ਟਰੇੇਡ ਚੱਲਦੀ ਪਈ ਐ ਏ ਕੀ ਹੋ ਰਿਐ।
ਵੇਖੋ ਹੁਣ ਤਾਂ ਅਗਲੇ ਸਾਲ ਪਤਾ ਲੱਗੂਗਾ ਏ ਜਦੋਂ ਓਪਸ਼ਨ ਹੋਊਗਾ ਕੌਣ ਕਿਤੇ ਚ ਜਾਂਦੈ।
ਹੂੰ।
ਮੇਰੇ ਖਿਆਲ ਜੇ ਬੰਦਾ ਓ। ਮਨਣ ਆਲਾ ਤਾਂ ਹੈਗਾ ਨੀ ਮੇਰੇ ਖਿਆਲ ਓ ਆਪਣੀ ਫੈਂਚਾਈਜ਼ ਨਾਲ ਨਾ ਵੋ ਹੈਗਾ ਏ।
ਨਈ-ਨਈ-ਨਈ-ਨਈ ਓ ਮਤਲਬ ਔਨਦਾ ਮਨ ਤੇ ਸੀ ਕੀ ਮੁੰਬਈ ਇੰਡੀਅਨਸ ਮੰਨ ਲੈ ਹੱਲੇ ਇੱਕ ਸਾਲ ਓ ਮਤਲਬ ਐਨਾ ਫਰੈਂਚਾਈਜ਼ ਜਿਵੇਂ ਹੁੰਦਾ ਨਾ ਜਿਵੇਂ ਐ ਚੀ ਤੁਸੀਂ ਰੋਹਿਤ ਸ਼ਰਮਾ, ਧੋਨੀ ਯਾਂ ਵਿਰਾ
ਹੈਂਜੀ? ਹੈਲੋ।
ਨੂੰ
ਹਾਂਜੀ-ਹਾਂਜੀ-ਹਾਂਜੀ। ਸਈ ਗੱਲ ਹੈਗੀ।
ਤੇ ਹਲੇ ਤੁਹਾਨੂੰ ਇੱਕ ਸਾਲ ਲਿਆ ਮਤਲਬ ਅ ਅਸੈਪਟ ਤੇ ਕਰ ਸਕਦੇ ਆ।
ਵੇਖੋ-ਵੇਖੋ ਕਰੇਗਾ ਯਾਂ ਨਈ ਬਾਕੀ ਮੇਰੇ ਖਿਆਲ ਤਾਂ ਕੀ ਪਤਾ ਆਪਣੀ ਫਰੈਂਚਾਈਜ਼ ਨਾਲ ਓ ਹੋਵੇ ਬੜਾ ਜੇੜਾ ਹੁੰਦਾ ਐ ਨਾ ਇੱਕ ਫਰੈਂਚਾਈਜ਼ ਨਾਲ ਪਿਆਰ ਜਾ ਹੋ ਜਾਂਦਾ ਏ।
ਲੋੋਇਲ।
ਵੇਖੋ ਕੀ ਕਰਦੇ ਨੇ।
ਲੋੋਇਲ- ਲੋੋਇਲ।
ਹਾ, ਲੋਇਲ ਜੇੜਾ ਹੁੰਦਾ ਏ।
ਹੂੰ-ਹੂੰ।
ਉਹ ਕਿ ਅਗਰ ਆਪਣੀ ਫਰੈਂਚਾਈਜ਼ ਨਾਲ ਲੋਇਲ-ਲਇਲ ਤਾਂ ਨਹੀਂ ਤੇ ਕੀ ਤਾਂ ਰਾਜਸਥਾਨੀ ਉਹਨੂੰ ਔਫਰ ਦੇ ਦੇ। ਕਿ ਤੈਨੂੰ ਆਪਾਂ ਹੋਰ ਜ਼ਿਆਦਾ ਦੇ ਦੇਣਗੇ ਪੈਸੇ ਸੋਲਾਂ ਕਰੋੜ ਜਾਂ ਵੀਹ ਕਰੋੜ।
ਵੈਸੇ ਬੀ ਸੀ ਸੀ ਆਈ ਨੇ ਬੈਨ ਕੀਤਾ ਦਾ ਕਿ ਐਵੇਂ ਤੁਸੀਂ ਟਰੇਡ ਨੀ ਕਰ ਸਕਦੇ। ਪਰ ਪਤਾ ਨੀ ਹੁਣ ਕੀ ਹੈਗਾ।
ਉਹ ਨਾ ਮਤਲਬ ਉ ਵੈੇਸੇ ਟਰੇੇਡ ਨੀ ਕਰਨਗੇ ਤੇ ਉਹ ਨਾ ਪਿੱਛੇ ਪੈਸੇ ਫੜਾ ਦੇਣਗੇ। ਪੈਸੇ ਮਤਲਬ ਅਨ ਔਫਿਸ਼ਅਲੀ ਜਿਵੇਂ ਖਾਤੇ 'ਚ ਪਾ ਦੇਣਗੇ। ਜਿਵੇਂ ਹਾਰਦਿਕ ਪਾਂਡਿਆ ਨੂੰ ਦਿੱਤੇ ਸੀ।